ਹੈਲੋ। ਭਾਜੀ
ਸਤਿ ਸ੍ਰੀ ਅਕਾਲ ਭੈਣ ਜੀ ਹੋਰ।
ਹਾਂਜੀ ਹਾਂਜੀ ਕੀ ਕਰਦੇ। ਦੇਵੇ।
ਕੁਛ ਨੀ ਬਸ ਲੇਟੇ ਦੇ ਆ ਅਜ ਐਤਵਾਰ ਐ ਬਸ ਲੇਟ ਨਾ ਹੀ ਹੋਰ ਕੀ ਕਰਨਾ ਆਪਾਂ।
ਨੈਟ ਆਂਦੇ ਨੀ ਪਏ ਹਣ ਫ ਗਈ
ਨ ਤੁਸੀਂ ਕਿਤੇ
ਹੈਲੋ। ਹੈਲੋ। ਮੈਟ ਨੀ ਆ ਰਹੇ ਹੈਲੋ।
ਹੈਲੋ ਹਾਂਜੀ ਆਵਾਜ਼ ਆ ਰਹੀ ਮੇਰੀ ਆਵਾਜ਼ ਨੀ ਆਦੀ ਪਈ ਤੁਹਾਨੂੰ ਹਾਂਜੀ।
ਨਹੀਂ ਮੈਨੂੰ ਨਹੀਂ ਆ ਰਹੀ ਹੁਣ ਆਈ।
ਅੱਛਾ।
ਹੂੰ ਉਹ ਪਤਾ ਨੀ ਮੇਰਾ ਨੈਟ ਬੰਦ ਹੋਣਾ ਆ।
ਆਹ ਚਲੋ ਵੀ ਇਹ ਲੋਓ ਕੋਈ ਗੱਲ ਨੀ ਗੱਲ ਕਰਦੀ ਪਈ ਮੈਂ ਤੇ ਤੁਹਾਡੇ ਨਾਲ
ਹੂੰ ਬਸ ਕੁਛ ਨੀ ਵੱਲ ਹੂੰ ਹੂੰ ਹੁਣ ਆ ਗਈ। ਬਸ ਕੁਛ ਨੀ ਲੇਟੇ ਦੇ ਸੀ ਬਤਾ ਅਜ ਐਤਵਾਰ ਸੀ। ਫੇਰ ਨਾ ਧੋ ਕੇ ਆਏ ਆ ਹੁਣ।
ਹਾਂਜੀ ਤੇ ਫੈਕਟਰੀ ਨਹੀਂ ਹਦੇ ਸੰਡੇ ਨੂੰ ਫੈਕਟ ਬੰਦ ਰਹੀ।
ਹਾਂ ਐਤਵਾਰ ਬੰਦ ਹੁੰਦੀ ਵੈਸੇ ਵੀ ਮੈਂ ਕਿਹਾ ਬਣਦੀ ਹੁੰਦੀ ਏ। ਹੈਲੋ,
ਟੀ ਵੀ ਚਾਹੀਦੀ ਹੁੰਦੀ ਉੱਥੇ ਹਾਂਜੀ ਮੈਨੂੰ ਤੇ ਤੁਹਾਡੀ ਆਵਾਜ਼ ਆ ਰਹੀ ਹੈ ਤੁਹਾਨੂੰ ਨੀ ਮੇਰੀ ਆ ਰਹੀ ਹੈ ਤੁਹਾਨੂੰ ਵੇਖੋਗੇ ਤੁਹਾਡੇ ਨੈਟ ਚ ਕੋਈ ਪ੍ਰੋਬਲਮ ਹੋਣੀ ਐ।
ਨਹੀ ਹੁਣ ਬਾਹਰੀ ਗਿਆ ਹੋਇਆ ਸੀ। ਬਸ ਵਧੀਆ ਮੈਂ ਕਿਹਾ ਐਤਵਾਰ ਸਾਡੀ ਛੁੱਟੀ ਹੋਈ ਹੁੰਦੀ ਆ। ਨਾਲੇ ਲੇਬਰ ਘਰ- ਗਲਗੀ ਦੀਏ ਮਲੀਵਰ ਨਹੀਂ ਹੈ।
ਅੱਛਾ,
ਹੁਣ ਇੱਕ ਬੰਦੇ ਨੂੰ ਕਿਹਾ ਹੁਣ ਬੰਦੇ ਨੂੰ ਕਿਹਾ ਹੁਣ ਵੇਖੋ ਜੇ ਆਜੇਗਾ ਤੇ ਠੀਕ ਏ।
ਹਾਂਜੀ ਕੋਈ ਨਹੀਂ ਕੋਈ ਨਹੀਂ ਆ ਜਾਏਗਾ ਕੋਈ ਨਹੀਂ ਫਿਕਰ ਨਾ ਕਰੋ, ਤੁਸੀਂ ਬਾਬੇ ਨੂੰ ਸਭ ਦਾ ਫਿਕਰ ਹੁੰਦਾ ਵੇ ਹੋਰ ਸੁਣਾਓ ਰੋਟੀ ਰੋ
ਹੋਰ ਘਰ ਬੇਠੇ ਸੀ ਵਿਹਲੇ ਹੁਣ ਫੋਨ ਫੜਨ ਲੱਗੇ ਤੁਹਾਡਾ ਫ਼ੋਨ ਵਧੀਆ।
ਚਲੋ, ਉਹੀ ਮੈਂ ਸੋਚਿਆ ਚਲੋ ਭਾਜੀ ਹਾਂਜੀ -ਹਾਂਜੀ ਮੈਂ ਕਿਹਾ ਚਲੋ ਭਾਜੀ ਵਿਹਲੇ ਹੋਣੇ ਆ ਕੀ ਕਰ ਹਾਂਜੀ, ਹਾਂਜੀ -ਹਾਂਜੀ। ਹੋਰ ਸੁਣਾਓ ਮੈਂ ਸੋਚਿਆ ਸੀ ਚਲੋ ਵੀ ਤੁਹਾਡੇ ਨਾਲ ਗੱਲ ਕਰਦੀ ਹਾਂ ਤੇ ਤੁਹਾਨੂੰ ਪੁੱਛਦੀ ਹਾਂ ਵੀ ਕਿਧਰੇ ਘੁੰਮਣ ਘਾਮਣ ਨੀ ਜੇ ਤੁਸੀ ਤੇ ਘੁੰਮਣ ਚਲੇ ਜਾਂਦੇ ਆਂ ਤੇ ਮੈਂ ਤੇ ਤ ਇਹ ਸੋਚਿਆ ਸੀ ਤੇ ਤੁਹਾਡੀ ਆਵਾਜ਼ ਕੱਟ-ਕੱਟ